ਹੈਲੋ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਵਧੀਆ
ਬਸ ਠੀਕ ਤੁਸੀਂ ਸੁਣਾਓ ਹਾਂਜੀ, ਹੋਰ ਕੀ ਕਰ ਰਹੇ ਸੀ।
ਬਸ ਮੈਂ ਬਸ ਬੈਠੀ ਸੀ ਮੈਂ, ਮੈਂਨੂੰ ਕੁਛ, ਕੰਮ ਸੀ ਹਾਂ ਹਾਂ ਤਾਰ ਆਈ ਸੀ ਪਰ ਮੈਂ ਕੀਤਾ ਨੀ ਫੇਰ ਮੈਂ ਕੇਆ ਚਲੋ ਪ ਹੰਮ੍ਹ।
ਅੱਛਾ, ਹੋਰ ਛੁੱਟੀਆਂ ਔ ਗਈਐ ਬੇਟੇ ਦੀਆਂ
ਦੇਂਦੇ ਨੇ, ਤੇ ਛੁੱਟੀਆਂ ਜੇ ਨਈਂ ਹੋਈ, ਹਾਂਜੀ।
ਅੱਛਾ ਜਾ, ਹਾਂ ਮੈਨੂੰ ਵੀ ਤੋਡੇ ਨਾਲ ਕੰਮ ਸੀ ਇੱਕ
ਹੰਮ੍ਹ ਕੀ ਕੰਮ ਸੀ?
ਏ ਮੈਂ ਨਾ ਗਰਮੀਆਂ ਦੇ ਸੂਟ ਲੈਣੇ ਆ, ਕੁਛ ਸਲੀਪਰਜ਼ ਲੈਣੇ ਸਲੀਪਰਜ਼ ਲੈਨੇ ਐ, ਤੇ ਮਤਲਬ ਸ਼ੋਪਿੰਗ ਕਰਨ ਜਾਣਾ ਐ ਤੁਸੀਂ ਫ੍ਰੀ ਔ? ਜਦੋਂ ਫ੍ਰਰੀ ਓਵੋਗੇ ਮੈਨੂੰ ਦੱਸੋ, ਕਿਸ ਦਿਨ ਚਲੀਏ
ਕੋਈ ਨੀ ਨਈਂ, ਨਈਂ ਮੈਂ ਵੀ ਤੋਆਨੂੰ ਫੋਨ ਕਰ
ਆਂ।
ਕਰਨਾ ਸੀ, ਫਿਰ ਮੈਂ ਤੋਨੂੰ ਬ ਫੋਨ ਕੀਤਾ ਨੀ ਓਦੋਂ ਹੁਣ ਤੋਡ, ਮੈਂ ਆਪ ਜਾਣਾ ਸੀਗਾ ਸ਼ੋਪਿੰਗ ਵਾਸਤੇ ਨਾ ਮੇਨੂੰ ਵੀ ਸੂਟਸ ਲੈਣੇ ਨੇ ਗਰਮੀ ਨੀਆਂ ਤੇ ਲੈਣੀਆਂ ਨੇ ਘਰ ਪਾਣ ਵਾਸਤੇ। ਤੋਆਨੂੰ ਪਤਾ ਈ ਐ ਸਾਰਾ ਕੁਛ। ਠੀਕੈ, ਹਾਂ। ਨਈਂ, ਕੋਈ ਨੀ ਚੱਲਾਂਗੇ ਤੁਸੀਂ ਦੱਸ ਦੇ ਨਾ ਕਦੋਂ ਜਾਣਾ ਕਿ ਕਿੰਨੇ ਵਜੇ ਘਰ, ਹੰਮ੍ਹ
ਹਾਂ, ਹਾਂ ਆਂ ਅਸਲ ਵਿੱਚ ਨਾ ਤਾਂ ਮੌਸਮ ਚੇਂਜ ਹੁੰਦਾ ਨਾ ਤੇ ਗਰਮੀਆਂ ਦੇ ਕੱਪੜੇ ਅਗਰ ਸਰਦੀਆਂ ਆ ਗਈਆਂ ਤੇ ਸਰਦੀਆਂ ਦੇ ਕੱਪ ਨੀ ਲੱਭਦੇ ਪਾਣ ਨੂੰ, ਤੇ ਗਰਮੀਆਂ ਆ ਗਈਆਂ ਗਰਮੀਆਂ ਦੇ ਕੱਪੜੇ ਨੀ ਲੱਭਦੇ ਪਾਣ ਨੂੰ। ਤੇ ਹੋਰ। ਹਾਂ ਕੁਛ, ਕੁਛ ਗਰਮੀਆਂ ਦੇ ਕੱਪੜੇ ਨਾ ਬੜੀ ਜਲਦੀ ਭਿ੍ਰਸ਼ ਜਾਂਦੇ ਐ।
ਬਿਲਕੁਲ ਤੁਸੀਂ ਭਾਵੇਂ ਦੋ ਹਜਾਰ ਦਾ ਸੂਟ ਲੋਕੋ ਕੁੱਟਣ ਦਾ ਤਾਲ ਈ ਨਿਕਲਿਆ ਉਸ ਤੋਂ ਬਾਦ ਓ ਪ੍ਰਿਸ਼ਟ ਜਾਂਦਾ, ਹੰਮ੍ਹ। ਫਿਰ ਹੁਣ ਤੱਕ ਪਾਣ ਲਈ ਫਿਰ ਕੋਈ ਕੱਪੜੇ ਮ
ਹੰਮ੍ਹ, ਹੁਣ ਮੈਂ ਵੀ ਖੋਲ ਕੇ ਗੁਰਦੁਵਾਰੇ ਜਾਣਾ ਤੇ ਮੈਂ, ਸੂਟ ਦੇਖਦੀ ਪੀ ਐ ਕੋਈ ਸੂ ਸੂਟ ਹੈ ਈ ਨੀ, ਸਾਰੇ ਈ ਪ੍ਰਿਸ਼ਟੇ ਪਏ ਐ ਕਿਸੇ ਦਾ ਕਲਰ ਖ਼ਰਾਬ ਹੋ ਗੇਆ ਕਿਸੇ ਦਾ ਕੁਛ, ਤੇ ਮੈਂ ਇਕੱਲਿਆਂ ਸਮਝ ਵੀ ਨੀ ਆਂਦੀ ਫਿਰ ਮੈਂ ਕੇਆ ਤੋਨੂੰ ਕਰਦੀ ਆ ਫੋਨ, ਤੇ ਤਰ੍ਹਾਂ ਸੂਟ ਲੈਈਏ, ਸਲੀਪਰ ਚ ਕੇਓਂਕਿ ਸਰਦੀਆਂ ਚ ਬੈਲੀਆਂ ਚਲਦੀਆਂ ਨੇ ਸ਼ੂਜ ਚੱਲਦੇ ਨੇ, ਹੁਣ ਗਰਮੀ ਚ ਨਾ ਪੈਰਾਂ ਚ ਪਸੀਨਾ ਆ ਜਾਂਦਾ ਐ, ਤੇ ਖੁੱਲੇ ਨਾ ਮੈਂ ਉਸ ਲ ਹਾਂ ਸਲੀਪਰ ਸਈ ਬੈਲੀ ਲੈ ਲਈਏ
ਹਾਂਜੀ, ਨੀਂ ਠੀਕ ਐ ਕੋਈ ਨਾ, ਚੱਲਦੇ ਆ ਵੇਖ ਕੇ ਆਣੇ ਆ ਕੁਛ। ਹੂੰ ਹੂੰ ਹੂੰ
ਸੈਟ ਵੀ ਚਲੇ ਨੇ ਨਾ ਬੜੇ ਅੱਛੇ ਅੱਛੇ ਔਨਲਾਈਨ ਵੀ ਦੇਖੇ ਸੀ ਵੈਸੇ ਮੈਂ। ਪਰ ਔਨਲਾਈਨ ਨਾ ਕੁਜ ਵਿਸ਼ਵਾਸ ਜੇਆ ਨੀ ਵਿਸ਼ਵਾਸ ਜਿਆ ਨਈਂ ਉਂਦਾ ਕਿ ਕੱਪੜਾ ਸਈ ਨਿਕਲੇਗਾ ਕੇ ਨਈਂ ਨਿਕ ਨਿਕਲੇਗਾ।
ਹਾਂ, ਬਿਲਕੁਲ ਠੀਕ ਕੈ ਰੇਓ ਪਤਾ ਨੀ ਚੱਲ, ਚੱਲਦਾ ਅੱਜਕਲ ਤੇ।
ਹਾਂ, ਜਦ ਸਾਮਣੇ ਦੇਕ ਕੇ ਨਾ ਥੋੜ੍ਹਾ ਵਿਸ਼ਵਾਸ ਜੇਆ ਹੁੰਦਾ ਕਿ, ਹਾਂ, ਹਾਂ। ਤੇ, ਵੈਸੇ ਅੱਜ ਕੱਲ ਕਿਵੇਂ ਦੇ ਚੱਲ ਰਏ ਆ ਸੂਟ ਕੁੱਝ ਪਤਾ ਫੈਸ਼ਨ ਚ। ਹੂੰ।
ਆ ਵੀ ਕੀ ਨਵੇਂ, ਐ, ਐਂਬਰੋਏਡਰੀ ਵਾਲੇ ਵੀ। ਚਲਦੇ ਪਏ ਨ ਨਈਂ ਲੇ ਸੀ ਤੇ ਕੁਛ ਪ੍ਰਿੰਟੀਢ ਵਾਲੇ ਵੀ ਚੱਲਦੇ ਵੀ ਮਾਰਕੀਟ ਵਿਚ ਨਾ ਕੋਈ ਵੀ ਜਾ ਕੇ। ਦੇਖਣ ਦੇ ਆਏ ਹੋਏ ਨੇ। ਲੌਂਗ ਵਿੱਚ ਵੀ ਨੇ, ਕਰੋਪ ਸਟਾਈਲ ਵਿੱਚ ਵੀ ਨੇ ਕੁੜੀਆਂ ਦੀ ਕੁਡ ਸੈਟ, ਤੇ ਸਾਨੂੰ ਸ ਸਾਡੇ ਵਰਗੇ, ਹਾਂ ਬੀ ਚਲੋ ਸਈ ਲੱਗ
ਬੰਦਾ ਬਾਰੇ ਹੋ ਆਵੇ ਤੇ ਬੋਤ ਅੱ ਅੱਛੀ ਵਰਾਇਟੀ ਐ ਨੀ ਕੋਈ ਨਾ
ਹਾਂ।
ਮਨੂੰ ਵਧੀਆ ਵਧੀਆ ਹਾਂ, ਹਾਂ, ਹਾਂ।
ਅੱਛਾ। ਹਾਂ। ਹਾਂ, ਤੇ ਕੋਈ ਬੁਟੀਕ ਵੀ ਹੈਗਾ ਤੋਡੇ? ਘਰ ਕੋਲ ਲੈ ਕੇ ਮੈਂ ਓੱਥੇ ਈ ਦੇ ਆਂਵਾਂ। ਮੈਂ ਘਰ ਲੇਆ, ਲੇਆਣਾ ਈ ਨੀ ਦੀ ਚਾਂਧੀ ਸੂਟ ਮੈਂ ਲੈ ਕੇ ਨਾ, ਓੱਥੇ ਈ ਦੇ ਆਂਵਾਂ ਤਾਂ ਕਿ ਸਿਪ ਕੇ ਈ ਘਰ ਆਣ, ਕਿਉਂਕਿ ਇੱਕ ਵਾਰੀ ਘਰ ਆ ਜਾਣ ਫਿਰ ਫਿਰ ਸੀਨ ਦੇਣ ਜਾਣ ਦੀ ਪ੍ਰੋਬਲਮ ਹੁੰਦੀ ਦੀਏ।
ਹਾਂ ਬਿਲਕੁੱਲ ਸਪੈਸ਼ਲ ਦੀ ਕੱਲਾਂ ਵੀ ਓ ਔਖਾ ਲੱਗਦਾ ਦੋ ਟੇਲਰ ਵੀ ਏ ਇੱਕ ਦੋ ਬੁਟੀਕ ਵੀ ਮੇਰੇ ਨਾਲ ਤੁਸੀਂ ਜੇ ਤੁਹਾਨੂੰ ਉੱਥੇ ਵਧੀਆ ਲੱਗੇ ਤੇ ਤੁਸੀਂ ਉੱਥੇ ਓਥੋਂ ਸਵਾ ਲੈਨਾ ਸਟੀਚਿੰਗ ਦਾ ਰੇਟ ਰੂਟ ਪਤਾ ਕਰ ਲੈਣਾ ਨਾ ਜਿਹਦੇ ਕੋਲ ਤੁਹਾਡਾ ਸਵਾਨ ਦਾ ਮਨ ਕਰ ਤੇ ਤੁੱਸੀਆਂ ਵੀ ਦੇਖ ਲਾਂਗੇ ਹਾਂ। ਮੇਰੇ ਕੋਲ ਤੇ ਚੱਪਲਾਂ ਹੀ ਮੇਰੀਆਂ ਬਿਲ ਕੁਲਗੰਦੀ
ਹਾਂ।
ਤੇ ਹੋਰ
ਹਾਂਜੀ ਓ ਨਾ ਕੁੱਛ ਮੈਨੂੰ ਨਾ ਸਲੀਪਰ ਸੀ ਓ ਵੀ ਚਦੇ ਨੇ ਹਾਂ। ਹਾਂ ਮੈਨੂੰ ਨਾ ਕੁੱਛ ਸਲੀਪ ਪਰ ਜੇ ਨਾ ਜਿਸੇ ਆ ਡੋਕਟਰ ਸੋਲ ਵਾਲੇ ਹੁੰਦੇ ਨੇ ਨਾ ਮੈਨੂੰ ਉਹ ਚਾਈਦੇ ਕਿਉਂਕਿ ਮੇਰੇ ਨਾ ਪ੍ਰੋਬਲਮ ਹੋ ਗਈ ਪੈਰਾਂ ਚ ਮੈਂ ਬਿਲਕੁੱਲ ਹਾਰਡ ਸਲੀਪਰ ਪਾ ਨੀ ਸਕਦੀ ਤੇ ਫਿਰ ਮੈਂ ਨਾ ਓਹ ਜੀ ਸ਼ੋਪ ਚ ਜਾਣਾ ਪਸੰਦ ਕਰਾਂਗੀ ਜਿੱਥੇ ਨਾ ਥੋੜੀ ਅੱਛੀ ਵਰਾਇਟੀ ਹੋਵੇ ਭਾਵੇਂ ਮਹਿੰਗੇ ਹੋਣ ਕੋਈ ਗੱਲ ਨੀ ਕਿਉਂਕਿ ਜ ਜਦ ਹਲਕੀ ਚੱਪਲ ਪੈਰਾਂ ਚ ਹਾਂ ਹਲ ਹਲਕੀ ਚੱਪਲ ਪੈਰਾਂ ਚ ਪੈਂਦੀ ਹੀ ਨਹੀਂ ਤੇ ਫਿਰ ਕੀ ਲੈਣ ਦਾ ਕੋਈ ਫਾਇਦਾ ਹੀ ਨਹੀਂ ਤੇ ਅੱਛੀ ਸੋਲ ਹੋਏ ਸੋਫਟ ਹੋਏ ਤਾਂ ਕਿ ਪੈਰ ਦਰਦ ਨ ਲਾਈਟ ਲਾਈਟ ਵੇਟ ਹੋਏ। ਹੂੰ ਮੈਂ ਨਾ ਇਕ ਮੈਂ ਤੁਹਾਨੂੰ
ਉਸ ਦਿਨ ਪਾਏ ਦੇ ਤੁਹਾਨੂੰ ਵੀ ਦੇਖ ਸੀ ਤੁਸੀਂ ਬੜੀ ਅੱਛੀ ਪਾਈ ਦੀ ਸੀ ਤੁਹਾਨੂੰ ਵੀ ਦੇਖੀ ਸੀ ਪਾਈ ਦੀ ਬੜੀ ਅੱਛੀ ਪਾਈ ਦੀ ਸੀ ਸਵਲੀਪਰ ਲਾਈਟ ਵੇਟ ਸੀ ਉੱਥੇ ਹਾਂ ਉੱਥੇ ਤੋਂ ਚੱਲਾਂਗੇ ਹਾਂ। ਮੈਂ ਤੁਹਾਨੂੰ ਉਸ ਦਿਨ ਪੁੱਛਣ ਵੀ ਲੱਗਿਆ, ਐ ਸਲੀਪਰ ਕਿੱਥੋਂ ਲਏ ਨੇ ਤੁਸੀਂ? ਹਾਂ।
ਅੱਛਾ ਅੱਛਾ, ਹਾਂ ਕੋਈ ਨਾ ਪੁੱਛ ਲੇਂਦੇ। ਮੀਨੂੰ ਤੇ ਪਤਾ ਨੀ ਸੀ ਤੋਆਨੂੰ ਅ ਨਾ, ਕੋਈ
ਹਾਂ, ਹਾਂ।
ਨਾ, ਮਾਰਕੀਟ ਲਈ ਜਾਓ ਤੇ ਦੱਸੋ ਦੱਸ ਚ, ਹਾਂ, ਫੇਰ ਮੰਨ ਘਰਦਾ ਬੰਦਾ ਐ ਵੀ ਚੁੱਕ ਲੇ ਓ ਕੀ ਚੁੱਕਲੋ ਲੱਭਦਾ
ਹਾਂ।
ਮਤਲਬ ਜੋ ਨੇ, ਜਵੈਲਰੀ ਵੇਖ ਲੋ ਤੇ ਓਥੋ ਓ ਲੈਲਾ, ਤੇ ਹੋਰ ਹਮ੍ਹ।
ਹਾਂ। ਆਜ ਕੱਲ ਦਾ ਮਾਰਕੀਟ ਜਾਓ ਤੇ ਪੈਸੇ ਯਾਦਾ ਸਾਰੇ ਪਾ ਕੇ ਜਾਓ।
ਹਾਂ ਬਿਲਕੁਲ ਬਿਲਕੁਲ
ਹਾਂਜੀ ਹਾਂਜੀ ਉਹ ਨਾ ਬੜੇ ਅੱਛੇ ਮਿਲਦੇ ਨੇ ਇੱਥੇ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਨਾ ਗੋਲਡ ਲੁੱਕ ਦੇ ਹੁੰਦੇ ਐ ਤੇ ਬਿਲ ਹਾਂ ਹਾਂ ਰੀਜ਼ਨੇਬਲ ਵੀ ਨੇ ਅੱ ਮੈਂ ਵੀ ਬੜੇ ਸਾਰੇ ਲੈ ਕੇ ਰੱਖੇ ਤੇ ਆ ਹਾਂਜੀ ਕਿਉਂਕਿ ਨਾ ਗੋਲਡ ਪਾਉਣ ਦਾ ਤੇ ਉਹ ਜ਼ਮਾਨਾ ਰਿਹਾ ਨੀ ਗੋਲਡ ਬਹੁਤ ਮਹਿੰਗਾ ਹੋ ਗਿਆ ਹੈ
ਨਾ ਨਾ ਦਾ ਕੋਈ ਜ਼ਮਾਨਾ ਨਹੀਂ ਹੈਗਾ ਹੁਣ ਤੈਨੂੰ ਦੁਕਾਨ ਤੇ ਵੀ ਲੈ ਜਾਣਾ ਮੈਂ ਆਪਣੀ ਮੈਂ ਤੇ ਪਾਨੀ ਹਾਂ ਆਰਟੀਫਿਸ਼ੀਅਲ ਮੈਨੂੰ ਬਹੁਤ ਸ਼ੌਂਕ ਹੈ ਮੈਂ ਪਾ ਲੈਂਨੀ ਹਾਂ ਕਹਾਣੀਆਂ ਹੁੰਦੀਆਂ ਸੈਟੂ
ਹਾਂ
ਕਿੰਨੇ ਸੋਹਣੇ ਸੋਹਣੇ ਡਿਜ਼ਾਇਨ ਆਏ ਹੋਏ ਨੇ ਏਰਿੰਗਸ ਹਮ
ਹਾਂਜੀ ਬਹੁਤ ਸੋਹਣੇ ਆਏ ਦੇ ਆ ਮਤਲਬ ਵੱਡੀਆਂ ਵੱਡੀਆਂ ਅੱਜ ਕੱਲ। ਹਾਂ ਹਾਂ, ਅੱਜਕੱਲ ਦੀਆਂ ਹੀ ਚੱਲ ਰਹੀਆਂ ਵੱਡੀਆਂ ਵੱਡੀਆਂ ਸਿਰਫ ਇੱਕ ਰਿੰਗ ਪਾਈ ਹੋਏ ਵੱਡੀ ਚੀਜ਼ ਬੜੀ ਅੱਛੀ ਲੱਗਦੀ ਐ ਜ਼ਿਆਦਾ ਪਾਉਣ ਨਾਲੋਂ ਨਾ ਪਹਿਲੇ ਰਵਾਜ਼ ਪਾਣੀ ਹੈ ਹਾਂ ਤੇ ਹੁਣ ਤੇ ਇੱ
ਵੀ ਸਨ ਪਸੰਦ ਸਨ ਪਤਾ ਨਹੀਂ ਬੜੀ ਮੇਰੀ ਬੜੀ ਸੋਹਣੀ ਰਿੰਗ ਸੀ ਹੋਰ ਬੜੀ ਇੱਕ ਉੱਤੇ ਤੇ ਲੀਪਾਡ ਬਨਿਆ ਸਾਰੇ ਪੁੱਛਦੇ ਸਨ ਕਿੱਥੋਂ ਲਿੱਤੀ
ਅੱਛਾ
ਮੇਰੇ ਕੋਲ ਆਪਣੇ ਕੋਲੋਂ ਹੀ ਗੁੰਮ ਹੋਈਆਂ ਨੇ ਕਿੱਧਰੇ ਪੂਰਾ ਘਰ ਛਾਨ ਮਾ ਫ ਮੈਂ ਮੈਨੂੰ ਸੜਕ ਤੇ ਡਿੱਗ ਗਈਆਂ ਨੇ
ਹਮ
ਪੁਛ ਜਿਵੇਂ ਕਿਸੇ ਫੰਕਸ਼ਨ ਤੋਂ ਫਰੀ ਬਸ ਆਹੀ ਗਲਤੀ ਹੋ ਗਈ ਮੇਰੇ ਕੋਲ ਬਸ ਇਹੀ ਗਲਤੀ ਹੋ ਗਈ ਕਿ ਮੈਂ ਲਾ ਹੋਤਾ ਹੈ ਹਮ
ਹਾਂ ਕਈ ਵਾਰੀ ਨਾ ਐਵੇਂ ਇੱਧਰ ਉੱਧਰ ਰੱਖੀ ਜਾਂਦੀ ਐ ਕਈ ਵਾਰੀ ਪਰਸ ਸਾਰੇ ਚੈੱਕ ਕਰੋ। ਪਤਾ ਪਤਾ ਨੀ ਚੱਲਦਾ ਪਰਸ ਚੈੱਕ ਕਰੋ ਨਾ ਜਿ ਕਿਉਂਕਿ ਅੱਜ ਕੱਲ੍ਹ ਪਰਸ ਹੈ ਨੀ ਸਭ ਕੋਲ ਪਾਠ ਦਾਸੇ ਪਰਸ ਹੁੰਦਾ ਸਾਰੇ ਪਰਸ ਚੈੱਕ ਕਰੋ ਸ਼ਾਇਦ ਉਹਨਾਂ
ਹਾਂ ਆਪਣਾ ਇੱਕ ਇੱਕ ਕਮਰਾ ਕ ਵਿੱਚ ਸਾਰਾ ਕੁਝ ਵੇਖ ਚੁੱਕੀ ਆ ਪਤਾ ਹੀ ਨਹੀਂ ਕਿੱਥੇ ਗਈਆਂ ਕੀ ਪਤਾ ਫਿਰ ਵੀ ਵੀ ਆਸ ਮਿਲ ਜਾਣਗੀਆਂ ਮਿਲ ਜਾਣਗ ਗਿਆ ਆਸ ਨੀ ਛੱਡਾਂ ਕੀ ਪਤਾ ਘਰ ਵਿੱ
ਹਾਂ ਨਹੀਂ ਨਹੀਂ
ਥੇ ਡਿੱਗੀਆਂ, ਚਲੋ ਹਾਂ, ਹਾਂਜੀ ਹਾਂਜੀ।
ਕੁਛ ਬੱਚੇ ਵੀ ਛੋਟੇ ਐ ਨਾ, ਚੀਜ਼ ਇੱਧਰ ਉਧਰ ਕਰ ਦਿੰਦੇ ਆ ਪਤਾ ਨੀ ਚੱਲਦਾ। ਹਾਂਜੀ ਹਾਂਜੀ, ਬਸ ਮੈਂ ਨਾ ਇੱਕ ਅਨਾਰਕਲੀ ਸੂਟ ਵੀ ਲੈਣਾ। ਹਮ
ਜ਼ੋਰ ਹੋ
ਹਾਂ ਬ ਆਪਣੀ ਬੇਟੀ ਆਪਣੀ ਬੇਟੀ ਲਈ ਨਾ ਅਨਾਰਕਲੀ ਸੂਟ ਵੀ ਲੈਣਾ ਰੈਡੀਮੇਡ ਸੂਟ ਦੀ ਸ਼ੋਪ ਤੇ ਵਿੱ ਚੱਲਾਂਗੇ।
ਰੈਡੀਮੇਡ ਸੂਟ ਦੇ ਸ਼ੋਪ ਤੇ ਮੈਂ ਤੁਹਾਨੂੰ ਲੈ ਜਾਂਗੀ ਤੇ ਬਹੁਤ ਮਾਰਕੀਟ ਹੈ। ਜਿੱਥੇ ਮਰਜ਼ੀ ਜਿਹੜੀ ਅਬਲ ਹੋ ਜਾਣੀ ਹੈਗੀ ਹੈ। ਸਾਨੂੰ ਬਹੁਤ ਦੂਰ ਦੂਰ ਵੀ ਨੀ ਘੁੰਮਣਾ ਪੈਣਾ ਨੇੜੇ ਫੈਸਿਲਿਟੀਜ਼ ਹੈਗੀਆਂ ਨੇ ਇਥੇ। ਭਾਵੇਂ ਤੁਸੀਂਨੀ ਰੇਡੀਮੇਡ ਕੱਪੜੇ ਲੈਣੇ ਨੇ ਵੀ ਤੁਸੀਂ ਲੈਣਾ ਨਾ ਸਭ ਕੁੱਛ ਆਾਨੀ ਨਾਲ ਅਵੇਲੇਬਲ ਹੈਗਾ ਹੈ ਇੱਥੇ। ਹਮ‍‍,,
ਹਾਂ ਚੱਲ ਤਾਂ ਈ ਮੈਂ ਤੁਹਾਨੂੰ ਵੀ ਫੋਨ ਕੀਤਾ ਕਿ ਮੈਂ ਕਿਹਾ ਉਹ ਮ ਮਾਰਕੀਟ ਹਾਂ ਹਾਂ ਮਾਰਕੀਟ ਦੇ ਕੋਲ ਘਰ ਹੈ। ਤੇ ਓੱਥੋਂ ਮੈਂ ਇੱਕ ਜਗ੍ਹਾ ਜਾਵਾਂਗੀ ਸਭ ਕੁੱਛ ਮਿਲ ਜਾੱਨਾ ਏ। ਠੀਕ ਏ। ਮੈਂ ਫ਼ਿਰ ਸੰਡੇ ਨੂੰ ਆਂ ਨੀ ਆ ਤੁਹਾਡੇ ਵੱਲ ਸ਼ਾਮੀ ਚਾਰ ਵਜੇ ਨਾਲ ਫ੍ਰੀ ਰੈਨਾ
ਚ
ਚਲੋ ਠੀਕ ਹੈ ਆ ਸਤਿ ਸ੍ਰੀ ਅਕਾਲ ਬਾਏ ਬਾਏ